ਹਜੀ ਹੋਰ ਠੀਕ ਹੋ ਜੀ।
ਹਾਂਜੀ ਠੀਕ ਹਾਂ ਤੁਸੀਂ ਦੱਸੋ।
ਵਧੀਆ ਜੀ ਵਧੀਆ ਹੋਰ ਘਰ ਪਰਿਵਾਰ ਠੀਕ ਨੇ ਜੀ।
ਹਾਂਜੀ ਹਾਂਜੀ ਵਧੀਆ ਵਧੀਆ।
ਅੱਜ, ਆਪਾਂ ਨਸ਼ਿਆਂ ਬਾਰੇ ਗੱਲ ਕਰ ਰਹੇ ਆਂ, ਜੇ।
ਹਾਂਜੀ।
ਦੇਖੋ ਜੀ ਆਪਣੇ ਨਾ ਅੱਜ-ਕੱਲ੍ਹ ਦੇ, ਨੌਜਵਾਨ ਬਹੁਤ ਨਸ਼ਿਆਂ'ਚ ਪੈ ਗਏ ਜੇ। ਠੀਕ ਹੈ ਜੀ, ਜੋ, ਹੁਣ ਦੇਖੋ ਜੀ ਨਸ਼ਾ ਐਂਨਾ ਜ਼ਿਆਦੇ ਹੋ ਰਿਹਾ ਨਾ, ਕਿ ਘਰ-ਘਰ'ਚ ਨਸ਼ਾ ਆਗਿਆ।
ਹਾਂਜੀ।
ਤੇ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ, ਜੇ?
ਸਿਰਫ ਇੱਕ ਇਨਸਾਨ ਨੂੰ, ਨਹੀਂ ਬਲਕਿ ਪੂਰੇ ਪਰਿਵਾਰ ਨੂੰ ਹੀ, ਬਰਬਾਦ ਕਰਦੇ ਹੁੰਦਾ ਜੀ।
ਹਾਂਜੀ-ਹਾਂਜੀ, ਬਿਲਕੁਲ ਜੀ। ਦੇਖੋ ਜੀ, ਜਿਵੇਂ, ਅੱਜ-ਕੱਲ ਦੀ ਜਨਰੇਸ਼ਨ ਆ ਨਵੀਂ ਜਨਰੇਸ਼ਨ ਨਸ਼ ਕਿਆ ਕਰ ਰਹੀ ਹੈ, ਜੀ।
ਹਾਂਜੀ, ਹਾਂਜੀ।
ਪਹਿਲਾਂ ਵਾਲੇ ਸਮੇਂ'ਚ, ਪਹਿਲਾਂ ਵਾਲੇ ਲੋਕ ਕਰਦੇ ਹੁੰਦੇ ਸੀ, ਜੀ ਜੇ ਆਪਾਂ ਕਹਿੰਦੇ ਪ ਘਰ'ਚ ਬਜ਼ੁਰਗ ਹੋ ਗਿਆ ਉਹ ਨਸ਼ਾ ਕਰਦਾ ਸੀ। ਕਿ, ਮੇਰੇ ਇਥੋਂ ਚੱਲਿਆ ਫਿਰਿਆ ਨੀ ਜਾਂਦਾ ਵੀ ''ਮੈਂ ਨਸ਼ੇ ਸਾਰੇ ਚੱਲੂਂਗਾ ਠੀਕ, ਹੈ-ਜੀ, ਅੱਜ-ਕੱਲ ਦੀ ਜਨਰੇਸ਼ਨ ਦੇ ਵਿੱਚ ਆਪਣੇ ਨਵੇਂ ਨੌਜਵਾਨ ਮੁੰਡੇ ਨਸ਼ਾ ਕਰ ਰਹੇ ਨੇ। ਠੀਕ ਆ ਜੀ, ਉਹਦਾ ਕਾਰਨ ਇਹ ਆ ਜੀ।ਹੁਣ ਦੇਖੋ ਜੀ, ਬੱਚਿਆਂ ਨੇ ਇਨੀ ਨੀ ਪੜ੍ਹਾਈ ਕਰਕੇ ਆ। ਇਨਾ ਪੈਸਾ ਲਾਇਆ ਜੀ। ਠੀਕ ਆ ਤੇ, ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਜੇ। ਜਦਕਿ ਉਹਨਾਂ ਨੂੰ, ਨੌਕਰੀਆਂ ਨਹੀਂ ਮਿਲੀਆਂ ਜੀ, ਇੱਕ ਬੇਰੁਜ਼ਗਾਰ ਹੋ ਰਹੇ ਨੇ ਜੇ।
ਹਾਂਜੀ।
ਉਹ, ਬੇਰੁਜ਼ਗਾਰ ਹੋਣ ਕਰਕੇ, ਉਹ ਨਸ਼ਿਆਂ ਤੇ ਲਾਗਗੇ ਜੀ।
ਹਾਂਜੀ।
ਉਹ, ਨਸ਼ਿਆਂ ਦਾ ਕਾਰਨ ਹੋ ਗਿਆ ਕਿ, ਹਰ ਇੱਕ ਕਹਿੰਦਾ ਇੱਕ-ਦੂਸਰੇ ਨੂੰ ਕੀ, ਐਨਾ ਪੈਸਾ ਲਾਇਆ ਤੇ, ਕੀ-ਕੀਤਾ?
ਹਾਂਜੀ ਤੈ, ਹੈ ਜੀ ਅੱਜ-ਕੱਲ੍ਹ ਸਭ ਤੋਂ ਵੱਡੀ ਮਤਲਬ ਜੀ ਜਿਹੜੀ ਵੀ ਜੋ, ਉਹ ਨਸ਼ਾ ਕਰਦਾ ਤੋਂ, ਪੁੱਛਲੋ ਤਾਂ, ਉਹ ਆਹੀ ਕਾਰਨ ਦੱਸਦਾ ਬੇਰੁਜ਼ਗਾਰੀ ਕਰਕੇ
ਹਾਂ, ਤੇ, ਉਹ ਪੁੱਛਦਾ ਇੱਕ-ਦੂਸਰੇ ਨੂੰ, ਕਿ ਤੂੰ, ਕਹਿੰਨੇ ਇੰਨਾ ਪੜ੍ਹਿਆ-ਲਿਖਿਆ ਤਾ ਕੀ ਖੱਟਿਆ ਕੀ ਕੀਤਾ ਕੀਤਾ ਫੇਰ ਕੀ, ਜਦਕਿ ਉਹ ਬੰਦੇ ਦੇ ਮਨ ਤੇ, ਬੋਝ ਨਹੀਂ ਪੈਂਦਾ ਫਿਰ ਉਸ ਤੋ, ਬਾਅਦ ਆਪਣੇ ਦਿਮਾਗ ਤੇ, ਬੋਝ ਪੈਂਦਾ ਵੀ, ਮੈਂ ਇੰਨਾ ਪੈਸਾ ਲਾਇਆ, ਘਰ ਦਿਆ ਦਾ ਪੈਸਾ ਖ਼ਰਾਬ ਕੀ ਤਾਂ ਇੰਨਾ ਟਾਈਮ ਵੇਸਟ ਕੀਤਾ, ਤੇ ਮੇਰਾ ਕੁੱਝ ਨਹੀਂ ਬਣਿਆ, ਕਾਰਨ! ਬੇਰੁਜ਼ਗਾਰੀ
ਹਾਂਜੀ-ਹਾਂਜੀ।
ਕਾਰਨ ਆ-ਜੀ, ਬੇਰੁਜ਼ਗਾਰੀ, ਬੇਰੁਜ਼ਗਾਰੀ ਕਰਕੇ ਮਤਲਬ ਲੋਕ ਨਸ਼ਿਆਂ ਤੇ, ਲੱਗ ਗਏ ਸੀ।
ਹਾਂਜੀ। ਨਸ਼ਾ! ਬੰਦੇ ਦੀ ਸੋਚਣ, ਸਮਝਣ ਦੀ ਸ਼ਕਤੀ ਬਿਲਕੁਲ
ਹਾਂਜੀ‌। ਉਹ- ਉਹ ਸੋਚ ਦਾ ਨਸ਼ਾ ਸ਼ਾ ਕਰਕੇ ਕੀ, ਮੇਰਾ ਮਾਇੰਡ ਉਹ ਹੋਜੂਗਾ। ਦਿਮਾਗ ਸ਼ਾਂਤ ਹੋਜੂਗਾ, ਤੇ ਦਿਮਾਗ ਸ਼ਾਂਤ ਨੀ ਹੁੰਦਾ ਜੀ। ਉਹ-ਉਹ ਮਤਲਬ ਇੱਕ ਤਰ੍ਹਾਂ ਦੀ ਆਪਣੀ ਜਾਨ ਨੂੰ ਖਤਰੇ'ਚ ਪਾ ਰਿਹਾ, ਨਸ਼ਾ ਕਰਕੇ। ਇੱਕ ਦਿਨ ਆਪਾਂ ਨੂੰ ਰਿਲੈਕਸੇਸ਼ਨ ਲੱਗੂਗੀ ''ਮੈਂ' ਮੇਰਾ ਦਿਮਾਗ ਸ਼ਾਂਤ ਹੋ ਗਿਆ ਵੀ ਮੇਰਾ ਸਭ ਕੁਛ ਭੁੱਲ ਗਿਆ ਮੈਂ ਕਿ ਪੜ੍ਹਿਆ ਕਿ ਕੀਤਾ ਠੀਕ ਆ ਉਹ ਇੱਕ ਦਿਨ, ਹਾਂਜੀ।
ਪਰ ਜੀ ਉਹਨਾਂ ਨੂੰ ਇਹ ਨੀ ਪਤਾ ਕਿ ਨਸ਼ਾ ਸਾਡੇ ਅੰਗਾਂ ਨੂੰ ਖ਼ਰਾਬ ਕਰ ਲੀਵਰ, ਕਿਡਨੀਆਂ ਬਹੁਤ ਅਸਰ ਪੈਂਦਾ ਜੀ।
ਹਾਂਜੀ, ਬਿਲਕੁਲ ਜੀ ਪਰ ਇੱਕ ਨਸ਼ੇ ਦੇ ਕਾਰਨ ਘਰ ਬਰਬਾਦ ਹੋ ਜਾਂਦਾ ਜਦਕਿ ਕੋਈ ਵਿਆਹ ਹੋਇਆ ਉਹਦੇ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਜਾਂਦਾ।ਕੋਈ ਕੁਵਾਰਾ ਤਾਂ ਉਹਦੇ ਮਾਂ -ਬਾਪਾ ਦਾ ਭਵਿੱਖ ਖ਼ਰਾਬ ਹੋ ਜਾਂਦਾ। ਮਾਂ -ਬਾਪਾਂ ਦੀ ਜ਼ਿੰਦਗੀ ਖਤਮ ਹੋ ਜਾਂਦੀ ਆ। ਕਿ ਮੇਰਾ ਬੱਚਾ ਨਸ਼ਿਆਂ ਦੇ ਲੱਗ ਗਿਆ ਜਦਕਿ ਅੱਜ ਕੱਲ ਇੰਨੇ ਨਸ਼ੇ ਚੱਲ ਰਹੇ ਨੇ ਜਿਵੇਂ ਹੋ ਚਿੱਟਾ, ਭੁੱਕੀ ਅਫੀਮ, ਸਮੈਕ ਠੀਕ ਆ ਪਹਿਲਾਂ ਨਸ਼ੇ ਸੀ ਕੋਈ ਮਾੜਾ -ਮੋਟਾ ਬੰਦਾ ਸਿਰਗਟ, ਜਰਦ ਦਾ ਬੀੜੀ ਇੰਨਾ ਕੁ ਸੀ। ਹੁਣ ਨਸ਼ੇ ਵੱਡੇ ਹੋ ਗਏ ਨਾਲੇ ਤਾਂ ਘਰ ਦੀ ਬਰਬਾਦੀ, ਨਾਲੇ ਪੈਸੇ ਦੀ ਬਰਬਾਦੀ, ਨਾਲੇ ਸਰੀਰ ਦੀ ਬਰਬਾਦੀ।
ਹਾਂਜੀ, ਨਸ਼ਿਆਂ ਨਾਲ ਜੀ ਹੱਸਦੇ- ਖੇਡਦੇ ਪਰਿਵਾਰ ਤਬਾਹ ਹੋ ਜਾਂ
ਤਬਾਹ ਹੋਏ ਨੇ ਪਤਾ ਕੀ ਗੱਲ ਆ ਜੀ ਜਦੋਂ ਹੁਣ ਮੇ ਆਪਣੇ ਘਰ ਚ ਨਸ਼ਾ ਆ ਗਿਆ ਤਾਂ ਆਪਣੀ ਸਾਰਿਆਂ ਦੀ ਜ਼ਿੰਦਗੀ ਖਤਮ ਹੋ ਗਈ। ਇੱਕ ਇੱਕ ਬੰਦੇ ਨਾਲ ਆਪਣੀ ਜ਼ਿੰਦਗੀ ਸਾਂਭ ਸਕਦੀ ਆ ਤੇ ਖ਼ਰਾਬ ਵੀ ਹੋ ਸਕਦੀ ਆ। ਤੇ ਅੱਜ -ਕੱਲ੍ਹ ਦੇ ਇੰਨੇ ਨਸ਼ੇ ਨੇ ਕਿ ਬੰਦਾ ਉਹ ਨਸ਼ਾ ਕਰਕੇ ਮੁੜ ਕੇ ਨਸ਼ਾ ਛੱਡ ਨੀ ਸਕਦਾ। ਜਿਵੇਂ ਆਪਾਂ ਸੋਚੀਏ ਕਿ ਇੱਕ ਬੰਦਾ ਕੋਈ ਸੰਗਤ ਵਿੱਚ ਨਸ਼ਾ ਕਰ ਸਕਦਾ ਬੇਰੁਜ਼ਗਾਰੀ ਨਾਲ ਨਸ਼ੇ 'ਚ ਲੱਗਦਾ ਜਾਂ, ਸੰਗਤ ਨਾਲ ਨਸ਼ੇ ਤੇ ਲੱਗਦਾ। ਹੁਣ ਇੱਕ ਥਾਂ ਤੇ ਪੰਜ -ਚਾਰ ਮੁੰਡੇ ਖੜੇ ਨੇ, ਦੋ -ਤਿੰਨ ਨਸ਼ਾ ਕਰਦੇ ਨੇ। ਠੀਕ ਆ ਉਹ ਕਹਿਣਗੇ ਤੂੰ ਖਾ ਕੇ ਦੇ ਕਿੰਨਾ ਸਵਾਦ ਆ। ਠੀਕ ਆ, ਉਹ ਇਹ ਨੀ ਸੋਚਦਾ ਵੀ ਇਹਦਾ ਘਰ ਖਰਾਬ ਹੋਊ, ਇਹਦਾ ਪਰਿਵਾਰ ਖ਼ਰਾਬ ਹੋਊ ਜਾਂ ਇਹਦੇ ਬੱਚੇ ਖ਼ਰਾਬ ਹੋਣਗੇ, ਇਹਦਾ ਖ਼ਰਾਬ ਹੋ ਠੀਕ ਆ ਉਹਨੇ ਇਹ ਸੋਚਿਆ ਕਿ ਮੈਂ ਲੱਗ ਰਿਹਾ ਇਹ ਵੀ ਲੱਗ ਜੇ।
ਹਾਂਜੀ ਪਰ ਇਹਨਾਂ ਨੂੰ ਐ ਨੀ ਪਤਾ ਜੀ ਵੀ ਨਸ਼ਿਆਂ ਨਾਲ ਇੰਨੀ ਜ ਕੀਮਤੀ ਜ਼ਿੰਦਗੀ ਖ਼ਰਾਬ ਹੋ ਜਾਂਦੀ ਹੈ।
ਹਾਂਜੀ ਤੇ ਦੇਖੋ ਜੀ ਹੁਣ ਆਪਾਂ ਕਹਿੰਦੇ ਇੱਕ ਬੇਰੁਜ਼ਗਾਰੀ ਤੇ ਨਸ਼ਾ ਲੱਗਦਾ ਇੱਕ ਵਿਹਲੇ ਲੋਕ ਨਸ਼ਾ ਲੱਗਦੇ ਨੇ ਜੀ, ਵਿਹਲੇ ਕੀ ਬਨਾਦੇ ਸੰਗਤ ਦੇ ਨਾਲ ਜੀ, ਉਹ ਸੰਗਤ ਚ ਬੈਠੇ ਇੱਕ ਦਿਨ ਖਾਧਾ ਹੁਣ ਇੱਕ ਬੰਦਾ ਭੁੱਕੀ ਖਾਂਦਾ ਉਹਨੇ ਆਪਾਂ ਨੂੰ ਕਹਿਤਾ ਤੁਸੀ ਖਾ ਕੇ ਦੇਖੋ ਠੀਕ ਹੈ ਆਪਾਂ ਨੂੰ ਦਿਨ ਟੇਸਟ ਲੱਗਿਆ ਉਹਦਾ ਇੱਕ ਟੇਸਟ ਕਾਰਨ ਵਿੱਚ ਬਹੁਤ ਲੋਕ ਟੇਸਟ ਨਾਲ ਲੱਗ ਰਹੇ ਨੇ ਉਹਨੂੰ ਦੂਸਰੇ ਦਿਨ ਟੇਸਟ ਲੂਗਾ ਤੀਸਰੇ ਜਲ ਇੱਕ ਦਿਨ ਉਹ ਆਪਣੇ ਘਰੋਂ ਖਾਣ ਲੱਗ ਜਾਂਦਾ ਸੀ। ਦੋ ਦਿਨ ਕੋਈ ਖਵਾਉਂਦਾ, ਤੀਜੇ ਦਿਨ ਨਾਲ ਆਪਣੇ ਘਰੋਂ ਖਾਂਦਾ, ਠੀਕ ਆ। ਨਾਲੇ ਘਰ ਪਰਿਵਾਰ ਨੂੰ ਦੁੱਖ, ਨਾਲੇ ਆਪਦੇ ਸਰੀਰ ਨੂੰ ਦੁੱਖ ਸਾਰੇ ਕਸੇ ਨੂੰ ਦੁੱਖ। ਹਾਂ ਫੇਰ ਤੇ ਉਹ ਇੰਨੀ ਪੈਸੇ ਦੀ ਬਰਬਾਦੀ ਹੁੰਦੀ ਆ ਜਦਕਿ ਨਸ਼ੇ ਹੀ ਬਹੁਤ ਮਹਿੰਗਾ ਤੇ ਪਿੱਛੇ ਜੇ ਖ਼ਬਰ ਆਈ ਸੀ ਕਿ ਇੱਕ ਵੀ ਆਪਣੇ ਬਾਹਰਲੇ-ਬਾਹਰਲੇ ਦੇਸਾਂ 'ਚ ਆਪਣੇ ਕਨੀ ਨਸ਼ਾ ਆ ਰਿਹਾ ਚਿੱਟਾ ਠੀਕ ਆ।ਹੁਣ ਜਦਕਿ ਪਿੰਡਾਂ 'ਚ ਇਹ ਮੰਨ ਲਓ ਘਰ-ਘਰ ਹੋ ਗਈ ਇਹ ਚੀਜ਼
ਹਾਂਜੀ
ਆਮ ਨਸ਼ਾ ਹੋ ਗਿਆ ਚਿੱਟਾ ਵੀ, ਪਹਿਲਾਂ ਜਦਕਿ ਲੋਕਾਂ ਨੂੰ ਪਤਾ ਵੀ ਨਹੀ ਸੀ ਵੀ ਚਿੱਟਾ ਕਿ ਹੁੰਦਾ? ਹੁਣ ਛੋਟੇ ਤੋਂ ਲੈ ਕੇ ਵੱਡੇ ਤੱਕ ਪਤਾ ਹੈ ਜੇ ਵੱਡਿਆਂ ਨੂੰ ਘੱਟ ਪਤਾ ਛੋਟੀ ਪੀੜ੍ਹੀ ਜਨਰੇਸ਼ਨ ਨਵੀਂ ਨੂੰ ਬਹੁਤ ਜ਼ਿਆਦਾ ਪਤਾ ਜਦਕਿ ਆਪਾਂ ਕਹੀਏ ਅਠਾਰਾਂ ਤੋਂ ਪੱਚੀ ਸਾਲ ਦੇ ਵਿੱਚ ਵੀ ਰ ਨੂੰ ਵੀ ਚਿੱਟਾ ਨਸ਼ਾ ਜ ਕੇ ਆਪਾਂ ਸੋਚੇ ਚਾਲੀ ਤੋਂ ਪੰਜਾਹ ਸਾਲ ਦੇ ਵਿੱਚ ਇਹੈਨੂੰ ਕੁਛ ਨੀ ਪਤਾ ਚਿੱਟਾ ਕੀ ਹੂੰਦਾ
ਹਾਂਜੀ-ਹਾਂਜੀ ਤਾਂ ਹੈ ਜੀ
ਉਹ ਨਾ ਇੱਕ ਬਹੁਤ ਵੱਡੀ ਨਿਊਜ਼ ਆਈ ਸੀ। ਵੈਸੇ ਸੋਨੇ ਵੀ ਇੱਕ ਹੀ ਹੋਣੀ ਕੀ ਬਾਹਰਲੇ ਦੇਸਾਂ ਚੋਂ ਆਪਣੇ ਨਸ਼ਾ ਰਿਹਾ ਜੀ ਉਹ ਕਹਿੰਦੇ ਵੀ ਕੁਰਕਰਿਆਂ ਦੇ ਪੈਕੇਟ ਵੀ ਹੁੰਦੇ ਜਿਹੜੀ
ਹਾਂਜੀ-ਹਾਂਜੀ
ਤੇ ਉਹਨਾਂ ਦੇ ਵਿੱਚ ਪੈਕਿੰਗ ਹੋ ਕੇ ਆ ਰਿਹਾ
ਹਾਂਜੀ
ਤੇ ਹੁਣ ਇਹ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਆਪਾਂ ਨਸ਼ਾ ਘਟਾਈਏ ਵੀ ਪੰਜਾਬ ਚ ਜੇ ਇਨਾ ਨਸ਼ਾ ਰਿਹਾ ਤਾਂ ਜਨਰੇਸ਼ਨ ਖਤਮ ਹੋਜੂਗੀ ਨਵੀਂ ਜਨਰੇਸ਼ਨ ਤਾਂ ਵੈਸੇ ਖਤਮ ਹੋ ਗਈ ਸੀ
ਹਾਂਜੀ ਜੋ ਆਪਾਂ ਦੇਖਦੇ ਹ ਜੀ ਰੋਜ਼ ਰੋਜ਼ਾਨਾ ਜ਼ਿੰਦਗੀ ਚ
ਹਾਂ ਵੀ ਦੇਖੋ ਕਿੰਨਾ ਨਸ਼ਾ ਚੱਲ ਰਿਹਾ ਕਿੰਨੇ ਘਰ ਬਰਬਾਦ ਹੋ ਰਹੇ ਨੇ ਕਿੰਨਾ ਔਖਾ ਜਿੰਨਾਂ ਦੇ ਮਤਲਬ ਬੱਚੇ ਕੁਵਾਰੇ ਨੇ ਉਹਨਾਂ ਦੇ ਮਾਵਾਂ ਨੂੰ ਕਿੰਨਾ ਔਖਾ ਨਾਲੇ ਤਾਂ ਕੁੱਟ ਮਾਰ ਕਰਦੇ ਨਾਲੇ ਪੈਸਾ ਖਉਂਦੇ ਨੇ ਨਾਲੇ ਆਪਦੀ ਜ਼ਿੰਦਗੀ ਤਬਾਹ-
ਹਮ ਹਾਂਜੀ ਨਾਲੇ ਜਿਹੜੇ ਨਸ਼ੇ ਕਰਦੇ ਆ ਉਹਨਾਂ ਦੀ ਇੱਜਤ ਵੀ ਨੀ ਰਹਿੰਦੀ ਆਪਦੀ ਇੱਜ਼ਤ ਵੀ ਗਵਾ ਲੈਂਦੇ ਨੇ
ਹਾਂ ਤੇ ਦੇਖੋ ਜੀ ਨਾਲੇ ਹਨਾ ਇਹ ਖ਼ਬਰ ਤੋਂ ਪਤਾ ਲੱਗਿਆ ਕਿ ਦੇਖੋ ਸਰਕਾਰ ਨੂੰ ਚਾਹੀਦਾ ਕਿ ਨਸ਼ਾ ਬਹੁਤ ਘੱਟ ਘੱਟ ਕਰਨਾ ਚਾਹੀਦਾ ਪੰਜਾਬ ਨੂੰ ਨਸ਼ਾ ਮੁਕਤ ਬਣਾਣਾ ਚੁੰ ਦੇਖੋ ਜੀ ਇਹ ਆਪਣੀ ਸੋਚ ਆ ਜੇ ਸਾਰੇ ਇਹ ਸੋਚਣਾ ਸੋਚਣ ਤਾਂ ਨਸ਼ਾ ਪੰਜਾਬ ਚੋਂ ਖਤਮ ਖਤਮ ਹੋ ਸਕਦਾ ਠੀਕ ਹੈ ਜੀ ਬਲਕਿ ਲੋਕਾਂ ਨੂੰ ਇਹ ਜਾਗਰੂਕ ਹੋਣਾ ਚਾਹੀਦਾ ਕਿ ਦੇਖੋ ਜੀ ਇੱਕ ਨੇ ਨਸ਼ਾ ਕੀਤਾ ਉਹਨੇ ਕੀ ਕੀਤਾ ਨਸ਼ਾ ਕਰਕੇ ਆਪਦੀ ਜ਼ਿੰਦਗੀ ਤਬਾਹ ਕੀਤੀ ਆ ਠੀਕ ਆ ਇਹ ਜਨਰੇਸ਼ਨ ਆ ਉਹਦੇ ਟੇਸਟ ਪਿੱਛੇ ਲੱਗ ਕੇ ਉਹ ਓਹਨੇ ਚਿੱਟੇ ਦਾ ਟੇਸਟ ਕੀਤਾ ਆਪਾਂ ਵੀ ਟੇਸਟ ਕਰੀਏ ਟੇਸਟ ਨਾਲ ਬਹੁਤ ਜ਼ਿਆਦਾ ਖਤਰੇ ਚ ਜਾਣ ਪਾ ਰਹੇ ਨੇ ਇਹ ਨਹੀਂ ਸੋਚਦੇ ਕਿ ਜਦੋਂ ਉਹਨੇ ਚਿੱਟਾ ਕੀਤਾ ਸੀ ਪਹਿਲੀ ਵਾਰ ਕੀਤਾ ਉਹਨੂੰ ਟੇਸਟ ਲੱਗਿਆ ਦੂਜੀ ਵਾਰ ਕਿ ਕੀਤਾ ਉਹਨੂੰ ਟੇਸਟ ਲੱਗਿਆ ਤੀਜੀ ਵਾਰ ਉਹ ਚਿੱਟੇ ਦਾ ਸ਼ਿਕਾਰ ਹੋ ਗਿਆ
ਹਾਂਜੀ- ਨਸ਼ੇ ਦੀ ਤਾ ਜੀ ਨਸ਼ਾ ਤਾ ਜੀ ਘਰ ਚ ਕਲੇਸ਼ ਤੰਗੀ ਆਰਥਿਕ ਤੰਗੀ ਲਿਆਉਂਦਾ ਹੈ ਜੀ
ਹਾਂਜੀ ਬਿਲਕੁਲ ਜੀ ਹਾਂਜੀ ਬਿਲਕੁਲ ਜੀ ਤੇ ਨਾਲੇ ਬਹੁਤ ਜ਼ਿਆਦਾ ਖਤਰੇ ਜਾਣ ਪੈਏ ਜਦਕਿ ਸਰਕਾਰ ਜੇ ਥੋੜੀ ਜਿਹੀ ਬੇਰੁਜ਼ ਰੁਜ਼ਗਾਰੀ ਘਟਾ ਦੀ ਤਾਂ ਨਸ਼ਾ ਪੰਜਾਬ ਚ ਬਹੁਤ ਘੱਟ ਹੋ ਸਕਦਾ
ਹਾਂਜੀ- ਹਾਂਜੀ ਸਰਕਾਰ ਨੂੰ ਚਾਹੀਦਾ ਹੈ ਜੀ ਵੱਧ ਤੋਂ ਵੱਧ
ਹਾਂ ਰੁਜ਼ਗਾਰ ਦੇਵੇ ਜੇ ਰੁਜ਼ਗਾਰ ਨੀ ਕੋਈ ਥੋੜਾ ਮੋਟਾ ਫੈਸਿਲਿਟੀ ਦੇਵੇ ਕਿ ਬੱਚਾ ਕਿਸੇ ਪਾਸੇ ਆਪਣੇ ਪੈਸੇ ਕਮਾਉਣ ਦਾ ਸਾਧਨ ਕਰ ਸਕੇ ਉਹ ਨਸ਼ੇ ਤੋਂ ਮੁਕਤ ਰਹੇਗਾ ਹੁਣ ਵਿੇਹਲੇ ਵਿਹਲਾ ਮਨ ਨਸ਼ੇ ਦਾ ਸ਼ਿਕਾਰ ਹੋ ਜਾਂਦਾ ਸੀ ਠੀਕ ਹੈ ਜੀ ਤੇ ਜੇ ਮਤਲਬ ਉਹ ਥੋੜਾ ਜਿਹਾ ਪੈਸਾ ਹੋ ਜੇ ਤਾਂ ਨਸ਼ਾ ਘੱਟ ਸਕਦਾ
ਹਾਂਜੀ ਇਹ ਤਾਂ ਹੈ
ਹਾਂ ਤੇ ਜੇ ਸਰਕਾਰ ਨੌਕਰੀਆਂ ਦੇਵੇ ਬੇਰੁਜ਼ਗਾਰੀ ਘੱਟ ਜੇ ਕਿਉਂ ਲੋਕ ਨੌਕਰੀਆਂ ਲੱਗਣਗੇ ਤਾਂ ਨੌਕਰੀ ਆਪ ਦਿਮਾਗ ਉੱਥੇ ਰਹੇਗਾ। ਹਾਂ, ਤੇ ਨਸ਼ੇ ਚ ਦਿਮਾਗ ਘੱਟ
ਹਾਂਜੀ ।ਇਹ ਤਾਂ ਹੈ ਜੀ।
ਬਾਕੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਦੱਸਦੋ ਜੀ?
ਜੇ ਏਹੀਂ ਵਿਚਾਰ ਨਸ਼ਾ ਕਰਨਾ। ਲੋਕ ਡਿਪਰੈਸ਼ਨ ਚ ਚੱਲ ਜਾਂਦੇ ਨੇ ਉਹਨਾਂ ਆਪਣੀ ਜ਼ਿੰਦਗੀ ਖਰਾਬ ਕਰ ਦਿੰਦੇ ਨੇ। ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਕਿ ਨਸ਼ਾ ਕਰਕੇ
ਹਾਂਜੀ। ਜਿਵੇਂ ਹੁਣ ਦੇਖੋ ਜੀ ਸਕੂਲਾਂ ਚ ਬੱਚੇ ਪੜ੍ਹਦੇ ਨੇ ਉੱਥੇ ਸਿਆਮੀ ਨਾਰ ਲਗਾਉਣੇ ਚਾਹੀਦੇ ਨੇ।
ਹਾਂਜੀ।
ਸਾਲ ਚ ਇੱਕ- ਦੋ ਵਾਰ ਤਾਂ ਜ਼ਰੂਰ ਲਗਾਉਣਾ। ਜੇ ਤਿੰਨ ਵਾਰ ਨੀ ਲਗਾ ਸਕ ਹਨਾ ਥੋੜੇ ਜਿਹੇ ਬੱਚੇ ਜਾਗਰੂਕਤ ਹੋ ਸਕਦੇ ਨੇ। ਕਿ ਨਸ਼ੇ ਨਾਲ, ਤੇ ਜਨਰੇਸ਼ਨ ਖ ਖਤਮ ਹੁੰਦੀ ਆ। ਜਦਕਿ ਨਸ਼ਾ ਹੀ ਆਪਣੀ ਨਵੀਂ ਜਨਰੇਸ਼ਨ ਕਰ ਰਦੀ ਆ ਜ਼ਿਆਦਾਤਰ ਨਵੀਂ ਜਨਰੇਸ਼ਨ ਦੀ ਆ ਰਹੀ ਹੈ।
ਹਾਂਜੀ ਜਿੱਦਾਂ ਹੁਣ ਅਸੀਂ ਦੇਖਦੇ ਹਾਂ। ਅ ਕੋਲਜ ਵਾਲੇ ਬੱਚੇ ਨੁੱਕੜ ਨਾਟਕ ਕਰਨ ਸਕੂਲਾਂ ਵਿੱਚ ਆਉਂਦੇ ਨੇ। ਨਸ਼ਿਆਂ ਵਿਰੁੱਧ, ਹਾਂਜੀ ਏਦਾਂ ਦਾ ਕੁਛ ਜ਼ਿਆਦਾ ਹੋ ਹੋ ਤਾਂ ਰਿਹਾ ਜੀ। ਪਰ ਇਹ ਚੀਜ਼ ਨੂੰ ਕੁਛ ਜ਼ਿਆਦਾ ਹੋਰ ਵੀ ਜ਼ਿਆਦਾ ਬੜਾਵਾ ਦੇਣਾਦਾ
ਹਾਂਜੀ -ਹਾਂਜੀ ਜਿਵੇਂ ਹੁਣ ਦੇਖੋ, ਕਾਲਜਾਂ ਚ ਜੇ ਫੰਕਸ਼ਨ ਹੁੰਦੇ। ਨੇ। ਇਹ ਨਾਲ ਤੇ ਇੱਕ ਫੰਕਸ਼ਨ ਤਰ੍ਹਾਂ ਹੋ ਜਾੇ ਉਥੇ ਸੈਮੀਨਾਰ ਲਗਾਉਣ ਕਿਉਂ ਕਾਲਜ ਦੇ ਬੱਚੇ ਹੀ ਨਸ਼ਾ ਵੱਧ ਕਰਦੇ ਨੇ ।ਜਦੋਂ ਉਹ ਜ਼ਿਆਦਾ ਪੜ ਜਾਂਦੇ ਉੱਥੇ ਸੈਮੀਨਾਰ ਲਗਾਉਣ। ਕਿ ਵੀ ਨਸ਼ੇ ਨਾਲ ਇਹ ਕੁਛ ਹੁੰਦਾ ।ਆਪਣੀ ਜਾਨ ਨੂੰ ਖ਼ਤਰਾ ਆਪਣੇ ਪਰਿਵਾਰ ਨੂੰ ਖ਼ਤਰਾ। ਇੱਕ ਬੰਦੇ ਨਾਲ ਆਪਣਾ ਘਰ ਖਤਮ ਹੋਣ ਦਾ ਪੀੜ੍ਹੀ ਦਰ ਪੀੜ੍ਹੀ ਖ਼ਤਮ ਹੋ ਰਹੀ ਹੈ ਜੀ ਇੰਨਾ ਨਸ਼ਾ ਆ ਹੁਣ ਆਪਾਂ ਆਪਣੇ ਆਲੇ -ਦੁਆਲੇ ਘਰਾਂ ਚ ਦੇਖਦੇ ਆ ਜੀ।
ਹਾਂਜੀ -ਹਾਂਜੀ।
ਘਰ ਚ ਕਲੇਸ਼ ਰਹਿੰਦਾ। ਕਲੇਸ਼ ਕਿਉਂ ਰਹਿੰਦਾ ਪੈਸੇ ਮੰਗਦਾ। ਘਰੋਂ ਵੀ ਮੈਨੂੰ ਪੈਸੇ ਦਿਓ।
ਉਹ ਇੰਨੇ ਨਸ਼ੇ ਕਿਹੜੇ ਜੀ ਸਸਤੇ ਆਉਂਦੇ ਨੇ।
ਹਾਂਜੀ- ਹਾਂਜੀ ਬਿਲਕੁਲ ਜੀ।
ਪੱਖੋਂ ਅੱਗੋਂ ਤੰਗ ਹੁੰਦੇ ਨੇ ਘਰ ਦੇ। ਇੱਕ ਜਦੋਂ ਜਵਾਨ ਬ ਜੇ ਨਸ਼ੇ ਤੇ ਲੱਗ ਜਾਂਦੇ ਨੇ।
ਫੇਰ ਬਹੁਤ
ਫਿਰ ਜਿਆਦਾ ਔਖਾ ਹੋ ਜਾਂਦਾ ਹੈ ਜੀ ਮਾਂ- ਪਿਓ ਵੀ ਬੇਚਾਰੇ ਕੀ ਕਰਨ
ਹਾਂਜੀ ।ਬਿਲਕੁਲ
ਹਾਂਜੀ।
ਹਾਂਜੀ -ਹਾਂਜੀ ਬਸ ਆਪਾਂ ਤਾਂ ਇਹ ਕਹਿਣੇ ਸਰਕਾਰ ਨੂੰ ਕਿ, ਇਹ ਥੋੜ੍ਹਾ ਜਿਹਾ ਨਾ ਬੱਚਿਆਂ ਨੂੰ ਜਾ ਜਾਗਰੂਤ ਕਰਨਾ। ਜਿਵੇਂ ਕਾਲਜਾਂ ਚ ਵੱਧ ਤੋਂ ਵੱਧ ਸੈਮੀਨਾਰ ਲਗਾਉਣਾ। ਬੱਚਿਆਂ ਨਾਲ ਘੱਟ ਰੱਖਣਾ। ਜਿਵੇਂ ਕਿਸੇ ਇੱਕ ਮਤਲਬ ਵਧੀਆ ਸਪੇਸ ਤੇ ਰੱਖ ਕੇ ਇਕੱਠ, ਵੀ ਨਸ਼ਿਆਂ ਵਿਰੁੱਧ ਇਕੱਠ, ਉੱਥੇ ਪੂਰੀ ਉਹ ਰੇਲੀ। ਕੱਢਣਾ ਵੀ ਨਸ਼ਾ ਘਰ ਖ਼ਰਾਬ ਕਰਦਾ, ਪਰਿਵਾਰ ਖ਼ਰਾਬ ਕਰਦਾ ਜੀ ਹਾਂ। ਜੀ, ਹਾਂਜੀ। ਬਿਲਕੁਲ
ਹਾਂਜੀ।
ਓਕੇ ਜੀ, ਆਪਾਂ ਨੈਕਸਟ ਟੋਪਿਕ ਤੇ ਮਿਲਦੇ ਹਾਂ ਜੀ। ਠੀਕ ਹੈ ਜੀ, ਥੈਂਕ ਯੂ ਜੀ, ਓਕੇ।
ਬੈਕ।